ਔ ਹ
ਹੈਲੋ
ਸਤਿ ਸ੍ਰੀ ਅਕਾਲ ਜੀ।
ਹਾਂ ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕਿਵੇਂ ਹੋ ਠੀਕ ਹੋ?
ਹੋਰ ਕੀ ਹਾਲ
ਹਾਂਜੀ ਠੀਕ ਏ। ਹੈਲੋ।
ਬਸ ਵਧੀਆ ਵਧੀਆ
ਹਾਂ ਹਾਂਜੀ ਹਾਂਜੀ ਤੁਹਾਡੀ ਵੋਇਸ ਨਹੀਂ ਠੀਕ ਆ ਰਹੀ ਹੈ ਥੋੜ੍ਹੀ
ਹਾਂ
ਕੱਟ ਰਹੀ ਹੈ! ਹਾਂਜੀ ਹਾਂਜੀ
ਹਾਂ ਮੈਂ ਕਿਹਾ ਕੀ ਕਰ ਰਹੇ ਸੀਗੇ, ਫ੍ਰੀ ਸੀਗੇ।
ਹਾਂਜੀ ਬਸ ਫ੍ਰੀ ਸੀ ਹੁਣੇ ਰੋਟੀ ਖਾ ਕੇ ਹਟੀ ਸੀ। ਜੀ ਸੀ ਬੈਠੇ ਸੀ ਹਾਂਜੀ, ਹੋਰ
ਅੱਛਾ ਫਿਰ ਮੈਂ ਬਸ ਓਨਲਾਈਨ ਦੇਖ ਰਹੀ ਸੀ ਸ਼ੋਪਿੰਗ ਵਗੈਰਾ ਕਰਨ ਨੂੰ। ਉਹੀ ਐਪ ਵਗੈਰਾ ਖੋਲਿਆ ਸੀਗਾ ਤੇ ਮੈਂ ਕਿਹਾ ਦੇਖਦੇ ਕੁਛ ਘਰ ਬੈਠੇ ਮੰਗਵਾਈਏ।
ਹਾਂਜੀ ਨਹੀਂ ਨਹੀਂ ਚੰਗੀ ਗੱਲ ਹੈਗੀ।
ਤੁਸੀਂ ਘਾਰ ਬਹਿ ਕੇ ਮੰਗਵਾਉਂਦੇ ਹੋ ਕਿ ਸ਼ੋਪ ਤੇ ਜਾਂਦੇ ਹੋ।
ਨਹੀਂ ਅਸੀਂ ਔਨਲਾਈਨ ਵੀ ਮੰਗਾ ਲਈ ਦੀ ਹੈਗੀ ਹੈ। ਜਿਸ ਤਰ੍ਹਾਂ ਜੋ ਚੀਜ਼ ਪਸੰਦ ਆ ਜਾਏ ਹਾਂਜੀ ਚੀਜ਼ ਅਗਰ ਕੋਈ ਲੋੜ ਹੁੰਦੀ ਏ ਪਸੰਦ ਆਂਦੀ ਹੈ ਤੇ ਫੇਰ ਅਸੀਂ ਔਨਲਾਈਨ ਵੀ ਮੰਗਵਾ ਲੈਂਦੇ ਹੈਗੇ ਆ। ਹੈਨਾ ਔਰ ਕਦੀ ਹੋ ਜਾਂਦਾ ਹੈ ਕਿ ਅਰਜੈਂਟ ਕੋਈ ਚੀਜ਼ ਦੀ ਲੋੜ ਪੈ ਗਈ, ਤੇ ਫਿਰ ਵੀ ਔਨਲਾਈਨ ਮੰਗਵਾ ਲਈ ਦੀ ਏ ਐਮਰਜੈਂਸੀ ਕੋਈ ਲੋੜ ਪੈ ਜਾਂਦੀ ਹੈਗੀ ਨਾ ਜਿਵੇਂ?
ਹਾਂਜੀ-ਹਾਂਜੀ, ਓਦਾਂ ਤੇ ਐਪ ਵਗੈਰਾ ਜਿਦਾ ਹੁਣ ਅਸੀ ਕੱਪੜੇ ਵਗੈਰਾ ਕੁਛ ਵੀ ਲੈਣੇ ਤਾਂ ਔਫਰ ਬਹੁਤ ਅੱਛੇ ਆਂਦੇ ਆ।
ਹਾਂਜੀ।
ਹੂੰ, ਇਨੇ ਦੁਕਾਨ ਵਾਲੇ ਮਤਲਬ ਕਿ ਨਹੀ ਦਿੰਦੇ ਤਾਲ ਮੋਲ ਨਹੀਂ ਕਰਦੇ। ਪਰ ਔਨਲਾਈਨ ਅੱਛੇ ਔਫਰ ਮਿਲ ਜਾਂਦੇ, ਜਿੱਦਾਂ ਹੁਣ ਤੁਸੀਂ ਕਿੰਨੀ ਸਾਰੀ ਕੰਪਨੀਆਂ ਜਿਹੜੀਆਂ ਹੁੰਦੀਆਂ ਵਧੀਆ- ਵਧੀਆ ਉਹ ਸਭ ਨੂੰ ਤੁਸੀਂ ਕੰਪੇਅਰ ਕਰ ਕੇ ਮਿਲਾ ਕੇ ਦੇਖ ਕੇ ਫੇਰ ਅਸੀ ਲੈ ਸਕਦੇ ਔਨਲਾਈਨ ਦੇ ਅੰਦਰ ਹੈਨਾ?
ਹਾਂਜੀ-ਹਾਂਜੀ, ਹੁੰਦਾ ਕੀ ਹੈ, ਕਿ ਦੇਖੋ ਜਦੋ ਦੁਕਾਨ ਚ ਤੁਸੀ ਇੱਕ ਵਾਰੀ ਚੀਜ਼ ਦੁਕਾਨ ਤੋਂ ਅਗਰ ਲੈ ਕੇ ਆ ਜਾਂਦੇ ਹੈਗੇ ਹੋ, ਹੈਨਾ ਤੇ ਫੇਰ ਕਿ ਅਗਰ ਤੁਸੀਂ ਉਹਨੂੰ ਚੇਂਜ ਕਰਨਾ ਹੈ, ਉਹਨੂੰ ਵਾਪਸ ਅਗਰ ਕਰਨਾ ਹੈਗਾ ਤੇ ਉਹ ਅਸੀਂ ਕਰ ਨੀ ਸਕਦੇ ਹੈਗੇ ਆਂ। ਕਿਉਂਕਿ, ਉਹਦੇ ਬਦਲੇ ਉਹਨੂੰ ਪੈਸੇ ਵਾਪਿਸ ਨਹੀਂ ਕਰਦੇ ਹੈਗੇ ਨੇ, ਉਹ ਕਹਿੰਦੇ ਨੇ ਕਿ ਤੁਸੀਂ ਉਹਦੇ ਕੋਈ ਦੂਜੀ ਦੂਜੀ ਡਰੈਸ ਲੈ ਲੋ ਜਾਂ ਦੂਜਾ ਸਮਾਨ ਲੈ ਲੋ ਹੈਨਾ? ਤੇ ਫੇਰ ਉਹ ਸਾਨੂੰ ਪਸੰਦ ਸਾਨੂੰ ਪਸੰਦ ਵੀ ਨੀ ਆਂਦਾ ਫਿਰ ਵੀ ਸਾਨੂੰ ਮਜਬੂਰੀ ਚ ਲੈਣਾ ਪੈਂਦਾ ਹੈਗਾ ਆ। ਔਨਲਾਈਨ ਇਹ ਹੋ ਜਾਂਦਾ ਹੈ, ਕਿ ਅਗਰ ਸਾਨੂੰ ਪਸੰਦ ਨਹੀਂ ਆਈ ਚੀਜ ਤਾਂ ਅਸੀਂ ਵਾਪਿਸ ਕਰ ਦਿੰਦੇ ਹੈਗੇ ਤੇ ਸਾਨੂੰ ਪੈਸੇ ਵੀ ਵਾਪਸ ਆ ਜਾਂਦੇ ਹੈਗੇ ਨੇ ਤੇ ਇਹ ਚੀਜ਼ ਦਾ ਵੀ ਬੜਾ ਫਾਇਦਾ ਆ ਜਾਂਦਾ ਹੈ।
ਬਸ ਇਹਦਾ ਇੱਕ ਆਹ ਨੁਕਸਾਨ ਹੈ ਕਿ ਜਿੱਦਾਂ ਹੁਣ ਅਸੀਂ ਅਗਰ ਵਾਪਸੀ ਵੀ ਕਰਨਾ ਨਾ ਉਦੇ ਚ ਟਾਈਮ ਬਹੁਤ ਲੱਗਦਾ ਏ। ਹੈਨਾ, ਪਹਿਲਾਂ ਅਸੀ ਖਰੀਦਦੇ ਆਂ, ਫੇਰ ਉਹ ਡੇ ਦੱਸਦੇ ਆ ਕਿ ਤੁਸੀਂ ਇੰਨੇ ਦਿਨ ਚ ਵਾਪ ਸੀ ਕਰਨਾ ਹੈ, ਫਿਰ ਉਹ ਲੈਣ ਆਏਗਾ ਫੇਰ ਉਹਦੀ ਜਗ੍ਹਾ ਦੂਜੀ ਚੀਜ਼ ਲਓ। ਇਹ ਥੋੜਾ ਲੰਬਾ ਪ੍ਰੋਸੈਸ ਜਿਹਾ ਹੋ ਜਾ ਜਾਂਦਾ ਹੈ। ਦੁ ਦੁਕਾਨ, ਦੁਕਾਨ ਹਾਂਜੀ
ਹਾਂ, ਪਰ ਇਹ ਹੋ ਜਾਂਦਾ ਹੈ, ਕਿ ਹਾਂ ਵੀ ਸਾਡੀ ਚੀਜ਼ ਵਾਪਿਸ ਹੋ ਕੇ ਸਾਨੂੰ ਪੈਸੇ ਮਿਲ ਜਾਂਦੇ ਨੇ। ਮਤਲਬ ਇਸ ਚੀਜ਼ ਦਾ ਨੁਕਸਾਨ ਨਹੀਂ ਹੁੰਦਾ ਹੈਗਾ ਆ। ਉਹ ਦ ਦੁ ਦੁਕਾਨ ਤੇ ਇਹ ਹੋ ਜਾਂਦਾ, ਕਿ ਚਲੋ ਉਸੀ ਵੇਲੇ ਚਲੇ ਤੇ ਜਾਓ, ਅਗਰ ਸਾਡੀ ਚੀਜ਼ ਪਸੰਦ ਆ ਗਈ ਤੇ ਠੀਕ ਏ ਅਗਰ ਨਹੀਂ ਪਸੰਦ ਆਈ ਤੇ ਫਿਰ ਸਾਨੂੰ ਫਿਰ ਕੁਛ ਨਾ ਕੁਛ ਤਾਂ ਲੈਣਾ ਹੀ ਪੈਂਦਾ ਹੈਗਾ ਏ।
ਹਾਂ, ਉਹ ਤੇ ਹੈਗਾ। ਕਈ ਦੁਕਾਨਦਾਰ ਤੇ ਉਹ ਅਗਰ ਅਸੀਂ ਪਹਿਲਾਂ ਬੋਲੀਏ ਨਾ ਕਿ ਬਈ ਸਾਨੂੰ ਪੈਸੇ ਫੰਡ ਚਾਹੀਦੇ ਏ ਤੇ ਤੇ ਦੇ ਦਿੰਦੇ ਆ ਨਹੀਂ ਤੇ ਫੇਰ ਆਨਾ ਕਾਨੀ ਕਰਦੇ ਨਹੀਂ ਤੁਸੀਂ ਇਹਦੇ ਬਦਲੋ ਕੁਛ ਹੋਰ ਦੇਖ ਲੋ। ਪੈਸੇ ਵਾਪਸੀ ਨਹੀਂ ਹੋਣਗੇ। ਇਹ ਚੀਜ਼ਾਂ ਉਹ ਪਹਿਲਾਂ ਨੀ ਦੱਸਦੇ, ਬਾਦ ਚ ਫਿਰ ਮੁੱਕਰ ਜਾਂਦੇ ਆ।
ਹਾਂਜੀ, ਮੇਰੇ ਨਾਲ ਦੋ- ਤਿੰਨ ਵਾਰੀ ਇਸ ਤਰ੍ਹਾਂ ਹੋ ਚੁੱਕਿਆ ਹੈਗਾ ਨਾ ਤੇ ਤਾਂ ਫੇਰ ਮੈਨੂੰ ਥੋੜ੍ਹਾ ਜਿਨਾ ਲੱਗਦਾ ਮੇਰੀ ਬੇਟੀ ਤੇ ਔਨਲਾਈਨ ਹੀ ਜ਼ਿਆਦਾ ਪਸੰਦ ਕਰਦੀ ਹੈਗੀ ਏ। ਕਿ ਅਗਰ ਚੀਜ਼ ਘਰ ਆ ਗਈ ਔਰ ਅਗਰ ਨਹੀਂ ਪਸੰਦ ਆਈ ਤੇ ਅਸੀ ਵਾਪਿਸ ਕਰ ਦਿੱਤੀ।
ਵਾਪਿਸ ਕਰ ਦੇਈਏ, ਹਾਂਜੀ। ਨਹੀਂ ਇਹ ਤੇ ਬਹੁਤ ਹੈਗੇ ਆ ਜਿੱਦਾਂ ਸਮਾਨ ਖਰੀਦਣ ਨੂੰ ਐਮਾਜ਼ੋਨ ਵੀ, ਫਲਿੱਪਕਾਰਟ, ਮੈਨ ਤਰਾ ਬਹੁਤ ਸਾਰੇ ਹੈਗੇ ਆ। ਸਹੀ ਮਿਲਦੀਆਂ ਚੀਜ਼ਾਂ, ਸਹੀ ਮਿਲ ਜਾਂਦੀਆਂ ਉਹਨਾਂ ਦੇ ਵਿੱਚੋਂ
ਹਾਂਜੀ, ਚੀਜ ਵੈਸੇ ਚੀ
ਕੁਛ ਵੀ ਮੰਗਵਾ ਸਕਦੇ ਹੋ, ਜਿੱਦਾਂ ਸਬਜ਼ੀਆਂ ਵਗੈਰਾ ਹੋ ਗਈਆਂ। ਅੱਜ-ਕੱਲ ਤੇ ਸਬਜ਼ੀ ਵੀ ਇੰਨੀ ਸਸਤੀ- ਸਸਤੀ ਆ ਰਹੀ ਹੈ। ਉਹ ਵੀ ਇੱਕਦਮ ਫਰੈਸ਼, ਤਾਜ਼ਾ ਹੁੰਦੀ ਹੈ। ਖੜੇ ਪੈਰ, ਦਿਨ- ਰਾਤ, ਤੁਸੀਂ ਕਿਸੇ ਵੀ ਟਾਈਮ ਕੁਛ ਵੀ ਮੰਗਾ ਸਕਦੇ ਹੋ।
ਹਾਂਜੀ- ਹਾਂਜੀ ਉਹ ਆਂਦੀ ਵੀ ਇੱਕਦਮ ਫਰੈਸ਼ ਹੈਗੀ ਏ, ਮੈਂ ਐਵੇਂ ਹੀ ਇੱਕ ਵਾਰੀ ਥੋੜਾ ਮਤਲਬ ਘਰ ਦਾ ਥੋੜਾ ਸਮਾਨ ਮੰਗਇਆ ਤੇ ਮੇਰੇ ਪੈਸੇ ਕੁੱਛ ਘਟ ਹੋ ਰਹੇ ਸੀ, ਤੇ ਉਹਨਾਂ ਕਿਹਾ ਮਿਰ ਚਾ ਲੈ ਲੋ ਵਿੱਚ ਓਨੇ ਪੈਸੇ ਦੀਆਂ, ਤੇ ਹਰੀਆਂ- ਹਰੀਆਂ ਮਿਰਚਾਂ ਨਾਲ ਲੇਂਦੀ ਤੇ ਤੋ ਇੰਨੀ ਫਰੈਸ਼ ਮਿਰਚਾਂ ਆਈਆਂ ਕਿ ਬਿਲਕੁਲ ਜਿਵੇਂ ਹੁਣੇ ਮਤਲਬ ਪੇੜ ਤੋਂ ਤੋੜੀਆਂ ਹੋਈਆਂ ਇਕਦਮ ਹਰੀਆਂ ਡੰਡੀਆਂ ਵਾਲੀਆਂ ਉਹਨਾਂ ਨੇ, ਇਨਾ ਹੀ ਇੰਨੀ ਅੱਛੀ ਮਿਰਚਾਂ ਭੇਜੀ ਆ।
ਹਾਂਜੀ।
ਅੱਛੀ ਆ ਅੱਛੀ ਆਈ ਸੀ ਚੀਜ਼।
ਹੂੰ-ਹੂੰ ਉੱਥੋਂ ਦੀ ਇਕਦਮ ਸਾਫ ਸੁਥਰੀ ਹੁੰਦੀ ਹੈ। ਕੋਈ ਗੰਦੀ- ਗੁੰਦੀ ਕੁਛ ਨਹੀਂ, ਅਸੀਂ ਵੀ ਮੰਗਵਾਉਂਦੇ ਹ ਕਈ ਵਾਰ ਜਿੱ- ਦਾਂ ਕਈ ਵਾਰ ਸਬਜ਼ੀ ਵਾਲੇ ਨਹੀਂ ਆਉਂਦੇ, ਤੇ- ਖੜੇ ਪੈਸੇ ਸਾਨੂੰ ਮੰਗਵਾਉਣਾ ਹੁੰਦਾ ਤੇ ਅਸੀਂ ਮੰਗਵਾਉਂਦੇ ਹਾਂ, ਦਸ- ਪੰਦਰਾਂ ਮਿੰਟ ਨੀ ਲੱਗਦੇ ਆ ਜਾਂਦੇ ਐ। ਘਰ ਸਬਜ਼ੀ ਦੇਣ।
ਹਾਂਜੀ ਮੈਂ ਵੀ- ਜਿਸ ਤਰਾਂ ਕਈ ਵਾਰੀ ਪਹਿਲੇ ਰਿਫਾਈੰਡ ਵਗੈਰਾ ਹੁੰਦਾ ਹੈਗਾ ਆ, ਜਿਸ ਤਰਾਂ-ਇਸ ਤਰਾਂ ਇਕਦਮ ਲੋੜ ਪੈ ਜਾਂਦੀ ਹੈਗੀ। ਪਤਾ ਹੁਣ ਅਜੇ ਨਹੀਂ ਜਾ ਸਕਦੇ। ਤੇ ਫੇਰ ਕਹਿ ਦੂ ਤਾਂ ਦਸ- ਪੰਦਰਾਂ ਮਿੰਟ ਚ ਹੀ ਬਸ ਆ ਜਾਂਦੇ ਹੈਗੇ ਨੇ, ਤੇ ਦੇ ਜਾਂਦੇ ਨੇ। ਤੇ ਅੱਛਾ ਹੈਗਾ ਆ, ਹਾਂਜੀ ਓਨਲਾਈਨ ਵੀ। ਚੀ ਕੰਮ ਬਹੁਤ ਅੱਛਾ ਹੈ, ਚੀਜ਼ ਮੰਗਵਾਲੋ ਜਦੋਂ ਵੀ ਮਨ ਹੋਵੇ। ਹੈਨਾ। ਮਾਰਕੀਟ ਵਿੱਚ ਫੇਰ ਕੀ ਹੁੰਦਾ ਕਿ ਫੇਰ ਆਪ ਜਾਓ, ਫੇਰ ਲੈ ਕੇ ਆਓ ਚੀਜ਼। ਇਹ ਚੀਜ਼ ਹੁੰਦੀ ਐ, ਕਦੀ- ਕਦੀ ਹੋ ਜਾਂਦਾ ਘਰ ਗੈਸਟ ਆ ਗਏ ਹੈਗੇ ਨੇ। ਤੇ ਕੋਈ ਚੀਜ਼, ਦੀ ਲੋੜ ਹੈਗੀ ਹੈ ਤੇ, ਆਪਣਾ ਗੈਸਟ ਨੂੰ ਵੀ ਦੇਖ ਲੋੋ ਔਰ ਚੀਜ਼ ਵੀ ਘਰ ਆ ਜਾਂਦੀ ਹੈਗੀ ਏ।
ਬਸ- ਬਸ ਇਹੀ ਹੈ ਬਸ। ਵੱਡੀਆਂ ਚੀਜ਼ਾਂ ਨਹੀਂ ਅਸੀਂ ਲੈ ਸਕਦੇ ਔਨਲਾਈਨ, ਜਿੱਦਾਂ ਹੁਣ ਇਲੈਕਟ੍ਰਿਕ ਹੋ ਗੇਆ ਫਰਿਜ ਵਗੈਰਾ ਹੋ ਗੇਆ। ਇਹ ਤੇ ਦੁਕਾਨ ਤੇ ਹੀ ਸਹੀ। ਰਹਿੰਦਾ ਛੋਟੀ- ਮੋਟੀ ਚੀਜ਼ਾਂ ਠੀਕ ਹੈ, ਜਿਦਾ ਘੱਟ ਅਮਾਉਂਟ ਹੈ ਉਹ ਚੀਜ਼ਾਂ ਤੇ ਸਹੀ। ਔਨਲਾਈਨ ਲੈਣ ਨੂੰ ਸਹੀ ਹੈਗਾ, ਬਾਕੀ ਤਾਂ ਸਭ ਦੇਖ ਕੇਈ ਦੁਕਾਨ ਤੇ ਲੈਣਾ ਚਾਹੀਦਾ, ਉਹੀ ਜ਼ਿਆਦਾ ਸਹੀ ਰਹਿੰਦਾ।
ਹਾਂਜੀ ਨ ਅ ਨਹੀਂ ਕਈ ਬਹੁਤ ਅੱਛੀ ਚੀਜ਼ਾਂ ਹੁੰਦੀਆਂ, ਜਿਵੇਂ ਮੈਂ ਹੁਣੇ ਦੋ- ਤਿੰਨ ਸਾਲ ਹੋ ਗਏ ਨੇ, ਤੇ ਮੈਂ ਅਹ ਗੈਸ ਚੁਲਹਾ ਮੰਗਵਾਇਆ ਸੀ। ਹਨਾ ਹਾਂ ਹਾਂਜੀ, ਉਹ ਨਲਾਈਨ ਪ੍ਸਟੀਜ਼ ਦਾ ਹੈਗਾ ਸੀ। ਔਨਲਾਈਨ ਮੰਗਵਾਇਆ ਹੈਗਾ ਸੀ, ਇੰਨਾ ਅੱਛਾ ਹੈਗਾ ਆ। ਮੇਰਾ ਮਤਬ ਇਅ ਟਾਈਮ ਹੋ ਗਿਆ ਬਿਲਕੁਲ ਉਵੇਂ ਦਾ ਉਵੇਂ ਹੀ ਹੈ, ਮਤਲਬ ਬਿਲਕੁਲ। ਕਿਤੇ ਖ਼ਰਾਬ ਨਹੀਂ, ਕੁਛ ਨਹੀਂ ਔਨਲਾਈਨ ਹੀ ਮੰਗਾਇਆ ਹੈਗਾ ਸੀ ਅਮਾਜੋਨ ਤੋਂ। ਤੇ ਬਹੁਤ ਅੱਛਾ, ਹਾਂਜੀ ਬਹੁਤ ਅੱਛਾ ਨਿਕਲਿਆ, ਤੇ ਚੀਜ਼ ਅੱਛੀ ਨਿਕਲ ਆਉਂਦੀ ਏ।
ਅੱਛਾ ਜੀ ਮੈਂ ਕਦੀ ਨਹੀਂ ਪੜੀਆਂ। ਚੀਜ਼ਾਂ ਨੀ ਮੈਂ ਕਦੀ ਮੰਗਵਾਾਈਆਂ, ਉਦਾਂ ਛੋਟੀ- ਮੋਟੀ ਤਾਂ ਮੰਗਵਾਉਂਦੇ ਰਹਿੰਦੇ ਆ, ਹਲੇ ਕਦੀ ਵੱਡੀ ਚੀਜ਼ਾਂ। ਟਰਾਈ ਨਹੀਂ ਕੀਤੀਆਂ।
ਹਾਂਜੀ ਨਹੀਂ ਮੈਂ ਵੀ ਪਹਿਲੀ ਵਾਰੀ ਮਤਲਬ ਇੰਨੀ ਵੱਡੀ ਚੀਜ਼ ਪਹਿਲੀ ਵਾਰੀ ਮੰਗਾਈ ਸੀ। ਬਾਕੀ ਤੇ ਛੋਟੀ-ਛੋਟੀ ਮੰਗਵਾਉਂਦੇ ਰਹਿੰਦੇ ਹੈਗੇ ਆ, ਤੇ ਵੱਡੀ ਚੀਜ਼। ਪੈਲੀ ਵਾਰੀ ਮੰਗਵਾਾਈ ਸੀ ਮੈਂ ਵੀ ਡਰਦੇ ਡਰਦੇ ਮੈਂ ਕੇਆ ਚਲੋ ਮੰਗ ਕੇ ਦੇਖਦੇ ਹੈਗੇ ਆ ਕਿਉਂਕਿ ਮਾਰਕੀਟ ਮਾਰਕੀਟ ਚ ਉਹ ਚੀਜ਼ ਮੈਂਗੀ ਬੋਤ ਸੀ।
ਮੈਂਗੀ ਹੈਗੀ ਉਹ ਔਫਰ ਆ ਜਾਂਦਾ ਨਾ ਉਹਨਾਂ '
ਹਾਂਜੀ ਉਸ ਟੈਮ ਵੀ ਔਫਰ ਚੱਲ ਰਿਹਾ ਸੀ ਐਕਸਚੇਂਜ ਔਫਰ ਸੀ। ਤੇ ਅਸੀਂ ਫੇਰ ਪੁਰਾਣਾ ਚੁਲਾ ਦੇ ਕੇ ਤੇ ਨਵਾਂ ਲੈ ਲਿਆ ਹੈਗਾ ਸੀ ਤੇ ਉਹਦੇ ਚ ਸਾਨੂੰ ਕੁਛ ਪੈਸੇ ਘੱਟ ਹੋ ਗਏ ਸੀ ਤੇ ਓਈ ਅਸੀਂ ਚੀਜ਼ ਮਾਰਕੀਟ ਵਿੱਚ ਵੇਖੀ ਹੈਗੀ ਸੀ ਤੇ ਉਹ ਐਕਸਚੇਂਜ ਵੀ ਨਹੀਂ ਕਰ ਰਹੇ ਸੀ ਤੇ ਨਾਲੇ ਮੈਂਗਾ ਵੀ ਬੋਤ ਸੀ। ਤੇ ਫੇਰ ਅਸੀਂ ਔਨਲਾਈਨ ਮੰਗਵਾ ਲਿੱਤਾ
ਹਾਂ ਹਾਂ ਨਹੀਂ ਸਹੀ ਹੈ। ਸ ਹੁੰਦਾ ਮੈਡੀਸਨ ਵਗੈਰਾ ਤੁਸੀਂ ਕੁਛ ਵੀ ਸਬ ਓਨ ਲਾਈਨ ਮੰਗਾ ਸਕਦੇ ਹੋ। ਸਭ ਉਹਹੀ ਨਾ ਦੁਕਾਨਦਾਰਾਂ ਦੇ ਕੈ ਸਕਦੇ ਉਹਨਾਂ ਦੀ ਰੋਜ਼ੀ ਰੋਟੀ ਤੇ ਥੋੜਾ ਫਰਕ ਪੈ ਰੇਆ ਹੈ ਪਰ ਹੁਣ ਸਭ ਨੂੰ ਆਦਤ ਹੀ ਘਰ ਬੈ ਕੇ ਮੰਗਾਣ ਦੀ ਹੋ ਗਈ ਹੈ ਅੱਜ ਕੱਲ ਦੇ ਰਾਸ਼ਨ ਵਗੈਰਾ ਵੀ ਸਭ ਔਨਲਾਈਨ ਹੀ ਆ ਰੇਹਾ ਦੁਕਾਨ ਤੇ ਜਾਣ ਦੀ ਬਿਲਕੁਲ ਲੋੜ ਹੀ ਨਹੀਂ ਪੈਂਦੀ
ਜੀ ਜੀ ਜੀ ਕੋਈ ਤੇ ਤਈ ਤੇ ਦੁਕਾਨਦਾਰ ਕੈਂਦੇ ਹੈਗੇ ਨੇ ਕਿ ਕੋਈ ਲੈਣ ਨੀ ਆਂਦਾ ਖਾਲੀ ਬੈਠੇ ਹੁੰਦੇ ਨੇ ਉਹ ਕੈਂਦੇ ਨੇ ਕਿ ਹਾਂ ਬ ਈ ਸਭ ਲੋਕ ਔਨਲਾਈਨ ਹੀ ਲੈ ਲੈਂਦੇ ਨੇ ਚੀਜ਼ਾਂ
ਔਨਲਾਈਨ ਨਾ ਤਾਜ਼ੀ ਮਿਲਦੀ ਹੈ ਸਾਫ਼ ਸੁਥਰੀ ਸਭ ਕੁਛ ਮਿਲਦੀ ਹੈ। ਉਹਨਾਂ ਨੂੰ ਸਾਫ਼ ਕਰਨ ਦੀ ਲੋੜ ਹੀ ਨਹੀਂ ਪੈਂਦੀ ਇੱਕਦਮ ਸਹੀ ਪੈਕੇਟ ਵਗੈਰਾ ਸਭ ਕੁਛ ਸਾਫ ਸੁਥਰੇ ਹੁੰਦੇ ਆ ਹੁਣ ਤੇ ਦੁੱਧ ਵੀ ਤੁਸੀਂ ਓਨਲਾਈਨ ਮੰਗਵਾ ਸਕਦੇ ਹੋ ਓ ਵੀ ਪੈਕਟ ਆਂਦੇ ਆ
ਜੀ ਜੀ ਜੀ
ਜਾਣ ਦੀ ਲੋੜ ਨਹੀਂ ਹੈਗੀ ਹਾਲੇ ਦੁਕਾਨ ਵਾਲਾ ਪੈਕੇਟ ਨਾ ਫੇਰ ਵੀ ਥੋੜਾ ਖ਼ਰਾਬ ਨਿਕਲ ਜਾਂਦਾ ਕਈ ਵਾਰ ਫੱਟ ਜਾਂਦਾ ਹੈ ਪਰ ਅਸੀਂ ਜਿੱਦੋਂ ਔਨਲਾਈਨ ਮੰ ਗਾਂਦੇ ਨਾ ਉਹ ਇੱਕਦਮ ਸਈ ਰੈਂਦਾ ਹੈ ਕਦੇ ਨਹੀਂ ਫਟਿਆ ਹਮ
ਹੁਣੇ ਤੇ ਅਸੀ ਦੁਧ ਦੁਧ ਵਗੈਰਾ ਤੇ ਨਹੀਂ ਕਦੀ ਮੰਗਾਇਆ ਹਨਾ ਬਾਕੀ ਚੀਜ਼ਾਂ ਅਸੀਂ ਲੋਕਾਂ ਨੇ ਕਾਫ਼ੀ ਕਾਫ਼ੀ ਚੀਜ਼ਾਂ ਮੰਗਵਾ ਲੈਂਦੇ ਹੈਗੇਆਂ
ਅੱਛਾ ਅੱਛਾ ਨਹੀਂ ਅਸੀਂ ਤੇ ਕਈ ਵਾਰੀ ਜ ਦਾ ਦੁੱਧ ਵਗੈਰਾ ਵੀ ਨਹੀਂ ਹੁੰਦਾ ਤੇ ਉਹ ਵੀ ਨਾਲੇ ਈ ਐਡ ਕਰਵਾ ਕੇ ਤੇ ਉਹ ਵੀ ਲੈ ਲੈਂਦੇ ਆ ਹਮ
ਨਹੀਂ ਹੈਗਾ ਔਨਲਾਈਨ ਵੀ ਬੋਤ ਅੱਛਾ
ਸਾਡੇ ਸਾਰੇ ਯੂਜ ਕਰਦੇ ਔਨਲਾਈਨ
ਹਾਂਜੀ ਹਾਂਜੀ ਔਨਲਾਈਨ ਯੂਜ ਕਰ ਲੈ ਦੇ ਹੈਗੇ ਨੇ ਸਭ ਚੀਜ਼ ਮੰਗਾ ਸਕਦੇ ਹੈਗੇ ਸਬ ਮੰਗਵਾਦੇ ਵੀ ਹੈਗੇ ਨੇ ਹਨਾ ਜ ਅਹ ਅੱਜ ਕੱਲ ਤੁਹਾਨੂੰ ਪਤਾ ਹੈ ਬੱਚੇ ਨੇ ਦੇਖਦੇ ਰੈਂਦੇ ਨੇ ਉਹ ਮੋਬਾਇਲ ਵਿੱਚ ਫੇਰ ਕੀ ਮੰਮਾ ਇਹ ਮੰਗਵਾਾਲੋ ਕੁਛ ਵੀ ਮੰਗਾ ਲੋ ਹਨਾ ਤੇ ਹਾਂਜੀ ਬੱਚੇ ਆਪਣੇ ਆਪ ਹੀ ਬੁੱਕ ਕਰ ਦਿੰਦੇ ਹੈਗੇ ਨੇ ਫਿਰ ਕੈ ਦਿੰਦੇ ਕਿ ਹਾਂ ਐਹ ਚੀਜ਼ ਆ ਰਹੀ ਹੈਗੀ
ਹਾਂ ਉਹਨਾਂ ਨੇ ਖਾਣ ਪੀਣ ਦਾ ਸਮਾਨ ਵੀ ਓਦਾਂ ਹੀ ਮੰਗਵਾ ਲੈਣਾ ਜ਼ਮੈਟੋ ਸਵੀਗੀ ਸਭ ਘਰ ਬੈਠੇ ਦੇਖਣਾ ਹੈ ਜੋ ਸਹੀ ਲੱਗ ਰਿਹਾ ਔਫਰ ਲੱਗ ਰੇਆ ਲਗਾਓ ਔਰ ਮੰਗਾ ਕੇ ਖਾ ਲ ਲੋ
ਹਾਂਜੀ ਅੱਜ ਕੱਲ ਇਹ ਬੋਤ ਬੱਚਿਆਂ ਨੂੰ ਇਸ ਚੀਜ਼ ਦਾ ਬੜਾ ਫੈਦਾ ਹੋ ਗਿਆ ਹੈ ਕਿ ਓਫਰ ਚ ਦੇਖਦੇ ਰੈਂਦੇ ਹੈਗੇ ਨੇ ਤੇ ਫੇਰ ਕੈਨ ਗੇ ਕਿ ਅਰੇ ਓ ਫਰ ਓਫਰ ਹੈਗਾ ਹੈ ਚਲੋ ਮੰਗਾ ਲੋੋ ਹਨਾ ਇਸ ਤਰ੍ਹਾਂ ਹੈਗੇ
ਉਹ ਚਾਈਨੀਜ਼ ਫੂਡ ਵਗੈਰਾ ਨਾ ਇਹਨਾਂ ਦਾ ਫਿਰ ਜ਼ਿਆਦਾ ਹੀ ਹੋ ਜਾਂਦਾ ਹੈ ਨਹੀਂ ਤੇ ਪਹਿਲਾਂ ਦੁਕਾਨ ਤੇ ਜਾਂਦੇ ਸੀਗੇ ਖੜੇ ਹੋ ਕੇ ਬਣਵਾਉਂਦੇ ਸੀ ਫਿਰ ਲੈ ਕੇ ਆਉਂਦੇ ਸੀ ਹੁਣ ਘਰ ਬੈਠੇ ਉਥੇ ਔਡਰ ਕਰਦੋ ਔਰ ਅੱਧੇ ਘੰਟੇ ਦੇ ਵਿੱਚ ਆ ਗਿਆ ਸਮਾਨ ਸਾਰਾ
ਹਾਂਜੀ
ਇੱਕ ਪਾਸੇ ਸਹੀ ਵੀ ਹੈ ਹੁਣ ਖੜੇ ਪੈਰ ਕੋਈ ਗੈਸਟ ਆ ਜਾਏ ਕੁਛ ਆ ਜਾਏ ਤਾਂ ਅਸੀਂ ਵੀ ਮੰਗਵਾ ਸਕਦੇ ਹ
ਹਾਂਜੀ ਇਹ ਨਹੀਂ ਇਸ ਚੀਜ਼ ਦਾ ਬਹੁਤ ਸੁਖ ਹੈਗਾ ਆ ਕਿ ਇੱਕਦਮ ਨਾ ਤੁਹਾਨੂੰ ਲੋੜ ਪੈ ਜਾਵੇ ਅਤੇ ਤੁਸੀਂ ਅਰਜੈਂਟ ਚੀਜ਼ ਮੰਗਾਵਾ ਸਕਦੇ ਹੋ- ਅੱਜ ਕੱਲ੍ਹ ਤੇ ਕੋਈ ਵੀ ਚੀਜ਼ ਤੁਸੀਂ ਅਰਜੈਂਟ ਉਸੀ ਵੇਲੇ ਮੰਗਗਾ ਸਕ ਸਕਦੇ ਹੈਗੇ ਉਹ, ਕੋਈ ਪਰੇਸ਼ਾਨੀ ਨਹੀਂ ਹੁੰਦੀ ਹਾਂਜੀ ਕੋਈ ਦਿੱਕਤ ਨੀ ਹੁੰਦੀ ਦੀ ਨਹੀਂ ਤੇ ਹੁਣ ਕੀ ਹੈ ਅਗਰ ਕੋਈ ਆ ਗਏ ਤੇ ਫੇਰ ਛੇ ਛੇਤੀ ਪਹਿਲੇ ਬਾਜ਼ਾਰ ਜਾਓ ਲੈ ਕੇ ਆਓ ਚੀਜ਼ਾਂ ਤੇ ਫਿਰ ਗੈਸਟ ਨੂੰ ਦੇਖੋ ਹੈਨਾ ਤੇ ਹੁਣ ਹਾਂਜੀ ਤੇ ਹੁਣ ਕੀ ਹੈ ਹੁਣ ਜਿਸ ਤਰ੍ਹਾਂ ਮਰਜ਼ੀ ਗੈਸਟ ਆਉਣ ਕੋਈ ਫ਼ਿਕਰ ਨਹੀਂ ਰਹਿੰਦੀ ਹੈਗੀ
ਬਸ ਗੈਸਟ ਦੇ ਕੋਲ ਬੈਠੇ ਰਹੋ ਸਮਾਨ ਆਜੇਗਾ ਪਾ ਕੇ ਦੇ ਦੋ ਉਹਨਾਂ ਨੂੰ
ਹਾਂਜੀ ਜੋ ਮਰਜੀ ਮੰਗ ਨਾਲ ਲਓ ਅਗਰ ਰੋਟੀ ਰੋਟੀ ਵਗੈਰਾ ਵੀ ਚਾਹੀਦੀ ਉਹ ਵੀ ਆ ਜਾਂਦੀ ਹੈਗੀ ਹੈ, ਸਭ ਕੁਛ ਆ ਜਾਂਦਾ ਹੈ
ਸਭ ਸਭ ਸਭ ਆ ਜਾਂਦਾ ਔਨਲਾਈਨ ਦਾ ਸੋਖ ਤਾਂ ਬਹੁਤ ਜ਼ਿਆਦਾ ਹੈਗਾ, ਸਹੀ ਹੈਗਾ ਮੇਰੇ ਹਿਸਾਬ ਨਾਲ ਤਾਂ ਸਹੀ ਹੈ ਇਹਨੂੰ ਥੋੜ੍ਹਾ ਹੋਰ ਕਰਨਾ ਚਾਹੀਦਾ ਇਹਨਾਂ ਨੂੰ, ਇਹਦੇ ਚ ਹੋਰ ਚੀਜ਼ਾਂ ਐਡ ਕਰਕੇ ਨਾ ਹੋਰ ਅੱਛਾ ਕਰਨਾ ਚਾਹੀਦਾ ਹੈ
ਜੀ ਜੀ ਜੀ ਨਹੀਂ, ਬਹੁਤ ਵਧੀਆ ਹੈਗਾ ਆ,
ਹਾਂਜੀ ਹੋਰ ਸਭ ਵਧੀਆ ਹਾਂਜੀ ਚਲੋ ਮੈਂ ਰੱਖਦੀ, ਕੋਈ ਆਇਆ ਠੀਕ ਹੈ ਮੈਂ ਤੁਹਾਨੂੰ ਬਾਅਦ ਚ ਕਾਲ ਕਰਦੀ ਆਂ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ,